ਹੈਲੋ ਹਾਲ ਜੀ।
ਸਤਿ ਸ੍ਰੀ ਅਕਾਲ ਜੀ। ਜੀ ਹੋਰ ਕੀ ਹਾਲ ਏ
ਵਧੀਆ ਵਧੀਆ, ਤੁਸੀਂ ਸੁਣਾਓ ਹੋਰ। ਕੀ ਕਰ ਰਹੇ ਸੀ? ਕੀ, ਅੱਛਾ ਅੱਛਾ। ਅੱਛਾ ਠੀਕ ਹੈ ਜੀ, ਹੋਰ ਮੈਂ ਕਿਹਾ ਚੱਲ ਫੋਨ ਕਰਾਂ ਤੁਹਾਨੂੰ, ਪੁੱਛਾਂ ਵੀ ਕੀ ਕਰ ਰੇ ਅੱਜ ਕੱਲ। ਤੁਸੀਂ ਕੋਈ ਸ਼ੋਪਿੰਗ ਸ਼ੂਪਿੰਗ ਕਰਦੇ ਪੇ ਮਹਿੰਗਾਈ ਨਾਲ
ਹਾਂ, ਸ਼ੋਪਿੰਗ ਉਹੀ ਨਾ ਘਰਾਂ ਦੇ ਖਰਚ ਜੇ ਬੱਚਿਆਂ ਦੇ ਸਕੂਲ ਦੇ ਖਰਚੇ, ਇਹਨਾਂ ਵਿੱਚ ਆਪਣੇ ਲਈ ਤੇ ਬੰਦਾ ਸੋਚ ਸੋਚਣਾ ਵੀ
ਹਾਂ, ਨਹੀਂ ਨਾਲੇ ਬੜ ਥੋੜੇ ਦਿਨ ਦੇਰ ਤੋਂ ਨਾ, ਮਹਿੰਗਾਈ ਬੜੀ ਜੋ ਹੋਰ ਹੱਦ ਤੋਂ ਜ਼ਿਆਦਾ ਘਰੇਲੂ ਖਰਚੇ ਹੀ ਇੰਨੇ ਜ਼ਿਆਦਾ ਹੋ ਗਏ ਨੇ ਵੀ ਇੰਨਾ ਜ਼ਿਆਦਾ ਵੱਧ ਗਿਆ ਇਹਦਾ ਸਾਰਾ ਕੰਮ। ਹਰ ਚੀਜ਼ ਮਹਿੰਗੀ ਹੋ ਗਈ ਦੀ, ਹਮ।
ਡਰ ਮਹਿੰਗੇ ਮਿਲਦੇ ਪਏ ਆ, ਹੋਰ ਪੈਟਰੋਲ ਮਹਿੰਗਾ ਹੋ ਚੁੱਕਾ।
ਹਾਂਜੀ ਹਾਂਜੀ ਉਹ ਵੀ ਨਸ ਸਿਲੰਡਰ ਮਹਿੰਗੇ ਹੋਣ ਨਾਲ ਤੇ ਹਰ ਪਾਸੇ ਮਹਿੰਗਾਈ ਹੋ ਚੁੱਕੀ, ਹਰ ਚੀਜ਼ ਮਹਿੰਗੀ ਹੈ, ਸਿਲੰਡਰ ਮਹਿੰਗਾ ਹੋਇਆ ਤੇ ਹਰ ਚੀਜ਼ ਮਹਿੰਗੀ ਹੋ ਗਈ ਜੇ, ਤੁਸੀਂ ਕੋਈ ਵੀ ਚੀਜ਼ ਬਜ਼ਾਰੋਂ ਖਾਣ ਵਾਲੀ ਲਿਆਓ ਜਾਂ ਕੋਈ ਵੀ ਬੇ ਫ੍ਰੀ ਆਈਟਮ ਕੁਛ ਵੀ ਲਿਆਓ। ਹਰ ਚੀਜ਼ ਦਾ ਰੇਟ ਵੱਧ ਚੁੱਕਾ ਹੈ, ਮੈਂ ਥੋੜੇ ਦਿਨ ਪਹਿਲਾਂ ਗਈ ਬਜ਼ਾਰ ਬੇਕਰੀ ਦੀ ਆਈਟਮ, ਉਹੀ ਆਈਟਮ ਪੰਜਾਹ ਰੁਪਏ ਦੀ ਤੇ ਜਿਹੜੀ ਹੁਣ ਮਤਲ।
ਬਹੁਤ ਹਲਵਾਈਆਂ ਦਾ ਜਾਂ ਫਾਸਟ ਫੂਡ ਵਾਲਿਆਂ ਦਾ ਰੇਟ ਇੰਨਾ ਹਾਈ ਹੋ ਚੁੱਕਾ ਏ। ਮਤਲਬ ਅਗਰ ਮੰਨ ਲਓ ਸਿਲੰਡਰ ਦੀ ਜਿਹੜੀ ਓ ਵਾਹ ਬਈ। ਕੀਮਤ ਇਹ ਹੋ ਚਾਹੇ ਥੋੜੇ ਦਿਨਾਂ ਤੱਕ ਵੀ ਡਾਊਨ ਹੋ ਜੀ। ਪਰ ਉਹਨਾਂ ਦਾ ਜਿਹੜਾ ਰੇਟ, ਉਹ ਫਿਕਸ ਹੋ ਜਾਣਾ ਏ।
ਹਾਂ ਰੇਟ ਉਹ ਤੇ ਫਿਕਸ ਹੋ ਗਿਆ ਤੇ ਵੱਧ ਗਿਆ ਨਾ ਹੁਣ ਮ ਕੁਆਂਟਿਟੀ ਘੱਟ ਗਈਏ ਤੇ ਰੇਟ ਜਿਆਦਾ
ਹਾਂ ਸਾਡੇ ਇੱਥੇ ਬੜਾ ਫੇਮਸ ਮਤਲਬ ਸਾਡੇ ਇੱਥੇ ਹਲਵਾਈ ਏ ਇੱਕ ਸਾਡੇ ਏਰੀਏ ਦਾ ਹੀ ਕਿੱਥੇ ਉਹ ਪਹਿਲੇ ਸਤਾਰਾਂ ਪਹਿਲੇ ਸ਼ੁਰੂ ਸ਼ੁਰੂ ਚ ਚਲੋ ਜਦੋਂ ਟਾਈਮ ਸੀ ਦਸ ਰੁਪਏ ਦਾ ਵੀ ਸੀ ਸਮੋਸਾ ਫੇਿਰ ਸਤਾਰਾਂ ਪਤਾ ਨੀ ਅਠਾਰਾਂ ਰੁਪਏ ਦਾ ਇੱਕ ਸਮੋਸਾ ਕਰਤਾ ਹੁਣ ਜਦੋਂ ਦੇ ਸਿਲੰਡਰ ਇੰਨੇ ਮਹਿੰਗੇ ਹੋਏ ਨੇ ਪੰਜੀ ਰੁਪਏ ਦਾ ਇੱਕ ਸਮੋਸਾ ਕਰਤਾ ਵੀ ਪੰਜਾਹ ਰੁਪਏ ਦੇ ਦੋ ਸਮੋਸੇ
ਲਓ ਹਾਂ ਉਹ ਵੀ ਬਹੁਤ ਮਹਿੰਗਾ ਹੋ ਗਿਆ ਕਿਸੇ ਵੇਲੇ ਬੰਦਾ ਹੁੰਦਾ ਸੀ ਚੱਲ ਘਰ ਖਾਣ
ਹਾਂ ਕਿਸੇ ਵੇਲੇ ਮਨ ਕਰਦਾ ਹੈ ਉਹੀ ਨਾ ਥੋੜੇ ਦਿਨ ਹੋਏ ਮਨ ਕੀਤਾ ਨਾ ਕਿ ਜਦੋਂ ਅਸੀਂ ਕਿਧਰੋਂ ਘ ਆਏ ਅਸੀਂ ਕਿੱਧਰੇ ਗਏ ਦੇ ਸੀ ਤੇ ਉੱਥੋਂ ਆਏ ਨਾ ਤੇ ਹੁਣ ਬਈ ਸਾਡੀ ਹੁਣ ਫੈਮਿਲੀ ਉਹੋ ਜਿਹੀ ਹੈ ਕਿ ਦੂਸਰਾ ਕੋਈ ਹੈ ਨਹੀਂੀ ਬਈ ਰੋਟੀ ਪਾਣੀ ਬਣਾਉਣ ਵਾਲਾ ਤੇ ਉਹੀ ਨਾ ਤੇ ਹੁਣ ਅਸੀਂ ਜਦੋਂ ਬਾਹਰੋਂ ਆਏ ਤੇ ਹੁਣ ਅਸੀਂ ਕੀ ਕਰੀਏ ਕੁਛ ਤੇ ਹੁਣ ਖਾਣਾ ਨਾ ਆਪਣਾ ਪੇਟ ਭਰਨਾਏ ਤੇ ਇਹਨਾਂ ਦੇ ਬੱਚਿਆਂ ਦੇ ਪਾਪਾ ਨੂੰ ਮੈਂ ਕਿਹਾ ਜਾਓ ਤੁਸੀਂ ਕੁਛ ਲੈਓ ਸਮੋਸੇ ਹੀ ਲੈਓ ਚਲੋ ਚਾਹ ਨਾਲ ਇੱਕ ਇੱਕ ਉਹੀ ਖਾ ਸਮੋਸੇ ਜਦੋਂ ਲੈਣ ਗਏ ਸੌ ਰੁਪਏ ਦੇ ਕਿਥੇ ਸੌ ਦਸ ਸਮੋਸੇ ਆ ਜਾਂਦੇ ਸੀ ਸੌ ਰੁਪਏ ਦੇ ਹੁਣ ਚਾਰ ਸਮੋਸੇ ਆਏ ਸੌ ਰੁਪਏ ਦੇ ਇੰਨੀ ਮੰ
ਣੇ ਹਾਂ ਹਾਂ ਬਹੁਤ ਮਹਿੰਗਾਈ ਹੋ ਗਈ ਇਹ ਤੇ ਹੈ ਮਤਲਬ ਸੌ ਰੁਪਏ ਦਾ ਤਾਂ ਸਮਝੋ ਇੱਕ ਕਿ ਸਿਰਫ
ਹਾਂ ਬਿਲਕੁਲ ਮਤਲਬ ਵੇਖੋ ਨਾ ਇੱਕ ਨੋਰਮਲ ਜਿਹੀ ਚੀਜ਼ ਸਮੋਸਾ ਕੋਈ ਬੜੀ ਕਹੀਏ ਕੋਈ ਬੜੀ ਖਾਸ ਆਈਟਮ ਵੀ ਨਹੀਂ ਹੈਗੀ।
ਹਾਂ ਉਹੀ ਨਾ
ਤੇ ਮਤਲਬ ਕ ਹੁਨ ਜੇ ਕੋਈ ਘਰ ਪ੍ਰੋਣਾ ਵੀ ਆਜੇ, ਤੇ ਦੇਖੋ ਅਗਰ ਸਮੋਸੇ ਮੰਗਵਾਣੇ ਵੀ ਪੈ ਜਾਂਣ ਦੋ ਢਾਈ ਸੌ ਰੁਪਏ ਤੇ ਸਮੋਸਿਆਂ ਨੂੰ
ਹਾਂ ਉਹੀ ਚਾਰ ਪ ਪ੍ਰੋਹਣੇ ਆ ਜਾਣ ਤੇ ਉਨ੍ਹਾਂ ਅੱਗੇ ਫਿਰ ਤੁਸੀਂ ਚਾਰ ਹੀ ਥੋੜਾ ਰੱਖੋਗੇ। ਇਹ ਵੀ ਹੈ, ਇਹ ਵੀ ਦੋ ਬੰਦਾ ਵੱਧ ਹੀ ਰੱਖਦਾ ਚਾ ਹ, ਹਾਂ ਨਾ ਨਹੀਂ, ਨਹੀਂ ਬਹੁਤ ਮਹਿੰਗਾਈ ਦਾ ਤਾਂ ਬੜਾ ਸਿਸਟਮ ਹੋ ਗਿਆਦਾ। ਸੌ ਰੁਪਏ ਦੀ ਤੇ ਹੁਣ ਮਤਲਬ ਕੋਈ ਚੀਜ਼ ਨਹੀਂ ਆਉਂਦੀ, ਸਮਜੋ ਐਵੇਂ ਥੋੜ੍ਹੀ ਜਿਹੀ, ਜਿਵੇਂ ਬਚ ਚੇ ਨੂੰ ਦਸ ਰੁਪਏ ਦਈ ਦੇ ਆ ਉਹ ਸੌ ਰੁਪਏ ਲਾ ਲਓ।
ਸਹੀ ਗੱਲ ਏ ਮ ਹੁਣ ਖਾਣਾ ਤੇ ਹੈ ਨਾ, ਖਾਣਾ ਤੇ ਪੈਣਾ ਹੀ ਹੈ। ਬਾਕੀ ਤਾਂ ਚੀਜ਼ਾਂ ਤੋਂ ਬੰਦਾ ਬ ਰਾਹਤ ਲਲੇ ਚਲੇਗਾ ਕਿ ਚਲੋ, ਕੋਈ ਗੱਲ ਨੀ ਮਹਿੰਗਾ ਤੇ ਛੱਡੋ ਇਹਨੂੰ, ਪਰ ਹੁਣ ਆਹ ਖਾਣਾ-ਪੀਣਾ ਤੇ ਬੰਦ ਹੋ ਨੀ ਸਕਦਾ, ਉਹ ਤੇ ਖਾਣਾ ਈਏ।
ਆਹ, ਉਹ ਨਾ ਹੁਣ ਰੌਲਾ ਪਿੱਛੇ ਜੇ ਪਿਆ ਸੀ, ਜੀ ਤੇਲ ਘੱਟ ਵਰਤੋ। ਤੇਲ ਕਿਸ ਤਰ੍ਹਾਂ ਘੱਟ ਵਰਤਣਾ ਬਈ ਹਾਂ ਕਿਸ
ਉਹ ਤੇ ਚਲੋ, ਵੈਸੇ ਗੱਲ ਸਹੀ ਵੀ ਐ, ਜਿਵੇਂ ਆਪਣੇ ਬਈ ਇੰਡੀਆ ਵਿੱਚ ਬੋਲਿਆ ਗਿਆ ਏ ਕਿ ਥੋੜਾ ਤੇਲ ਵੀ ਪੈਟਰੋਲ ਦੀ ਬੱਚਤ ਕਰੋ ਇੱਕਸ ਤਰਫੋਂ ਸਹੀ ਵੀ ਐ ਬਈ ਲੋਕਾਂ ਨੇ ਬੜਾ ਹੀ ਆਲਸ ਪਾ ਲਿਆ ਦਾ
ਗਿਆ ਸੀ ਨਾ ਰਿਫਾਈੰਡ ਜਿਹੜਾ ਅਸੀਂ ਕੁਕਿੰਗ ਤੇਲ ਵੀ ਯੂਜ ਕਰਦੇ ਆ
ਹਾਂ ਰੀਫ਼ਇੰਡ ਦਾ ਹਾਂ ਸ਼ਾਇਦ ਵੈਸੇ ਮੈਂ ਸੂ ਸੁਣੀ ਨਹੀਂ। ਖ਼ਬਰ ਇਹ ਤਾਂ ਹੁਣ ਥੋੜੇ ਦਿਨ ਹੋਏ, ਦੋ- ਚਾਰ ਦਿਨ ਹੋਏ ਨੇ ਆਪਣੇ ਇੱਥੇ ਜੇਹੜਾ ਪੀਮਐ ਆਪਣਾ ਓਨੇ। ਕੀਤਾ ਨਾ ਅ, ਅਨਾਊਂਸ ਕੀਤਾ ਸੀ। ਇਹੀ ਗੱਲ ਕਿ ਆਪਣਾ ਪੈਟਰੋਲ ਘੱਟ ਯੂਜ ਕਰੋ। ਬਈ, ਥੋੜ੍ਹੇ ਡਿਸਟੈਂਸ ਤੇ ਜਾਣਾ ਹੈ। ਆਪਣਾ ਪੈਦਲ ਜਾਓ ਜਾਂ ਕੋਈ ਸਾਈਕਲ ਵਗੈਰਾ ਯੂਜ਼ ਕਰੋ।
ਹਾਂ, ਆਹੋ। ਤੇ ਚਲੋ, ਠੀਕ ਵੀ। ਉਹ ਤੇ ਆਪਣੇ ਲਈ ਕਿਸੇ ਨੇ?
ਤੁਹਾਡੇ ਏਰੀਏ ਮੈਟਰੋ ਹੈਗੀਆਂ ਮੈਟਰੋ ਯੂਜ਼ ਕਰੋ।
ਹਾਂ, ਸੇਵ ਕਰਨਾ ਕਿਸੇ ਨੂੰ ਤੇ ਚਾਹੀਦਾ ਹੀ ਹੈ। ਹਾਂ, ਨਹੀਂ ਨਹੀਂ ਲੋਕਾਂ ਨੂੰ ਤੇ ਆਪਣੀ ਜਿਵੇਂ ਲਾਈਫ ਸਟਾਈਲ ਚੱਲਦਾ ਪਿ ਹਾਂਜੀ।
ਜਾਨਾ ਸਾਈਕਲ ਲੈ ਜਾਣੀ ਆਪਣੇ ਟਾਈਮ ਤੇ ਤ ਇਹੋ ਇੰਝ ਹੀ ਹੁੰਦਾ ਸੀ ਵੀ ਸਾਈਕਲ ਤੇ ਸਕੂਲ ਜਾਨਾ ਹਾਂ, ਹੁਣ ਬੱਚੇ ਮੋਟਰਸਾਈਕਲ ਹੋਰ ਕੀ ਬਾਈਕ ਲੱਭਦੇ ਆ ਐਕਟੀਵਾ ਲੱਭਦੇ ਆ ਥੋੜੇ ਜਿਹੇ ਗਲੀ ਤੱਕਣ
ਲਈ ਕਰੋ।
ਸਾਡੇ ਤਾਂ ਇੱਥੇ ਦਾ ਏਰੀਆ ਹੀ ਇਹੋ ਜਿਹਾ ਕਿ ਗਲੀ ਤੋਂ ਬਾਰ ਨਿਕਲਦੇ ਮਾਰਕੀਟ ਏ। ਕਿ ਅਸੀਂ ਪੈਦਲ ਵੀ ਜਾ ਸਕਦੇ ਹਾਂ। ਪਰ ਬ ਬੱਚੇ ਸੁਣਦੇ ਹੀ ਨਹੀਂ, ਬੱਚੇ ਕੀ ਵੱਡੇ ਵੀ ਨਹੀਂ ਸੁਣਦੇ ਆਦਤ ਨੀ ਨਾ ਰਹੀ ਹੁਨ, ਤੇ ਉਹ ਪੈਟਰੋਲ ਦੀ ਬਚ
ਗਿਆ ਗਰਮੀ ਚ ਹਾਂ ਗਰਮੀ ਚ ਵੈਸੇ ਨੀ ਪੈਦਲ ਜਾਣਾ ਕਿਸੇ ਨੇ।
ਜਿਵੇਂ ਕਿਧਰੇ ਘੁੰਮਣ ਜਾਣਾ ਮੰਨ ਲੋ ਸੈਵਨ ਸੀਟ ਦਰ ਕੋਈ ਗੱਡੀ ਏ, ਤੇ ਜੇ ਫ ਫੈਮਲੀ ਦੋ ਗੱਡੀਆਂ ਹੈ ਜੀ, ਇੱਕ ਹਸਬੈਂਡ ਵਾਈਫ ਗਏਗਾ ਇੱਕ ਕਪਲ ਕਹੇਗਾ ਅਸੀ ਆਪਣਾ ਅਲੱਗ। ਅਲੱਗ ਜਾਈਏ, ਦੂਸਰਾ ਕਹੇਗਾ ਅਸੀਂ ਆਪਣਾ ਅਲੱਗ ਜਾਈਏ ਇਹ ਨੀ ਕਹਿਣਗੇ ਕਿ ਚਲੋ ਇੱਕ ਗੱਡੀ ਯੂਜ ਹੋਏਗੀ। ਤੇ ਸਾਡਾ ਮਤਲਬ ਪੈਟਰੋਲ ਬਚੇਗਾ ਇਹ ਚੀਜ਼ ਤੇ ਰਹੀ ਨੀ ਨਾ। ਹਰ ਕੋਈ ਆਪਣਾ ਆਹ ਪ੍ਰਾਈ ਪ੍ਰਾਈਵੇਸੀ ਮੰਗਦਾ ਅਸੀਂ ਆਪਣਾ ਅਲੱਗ ਘੁੰਮੀਏ ਅਲੱਗ ਕਰੀਏ।
ਤੇ ਐ ਆਪਣਾ ਲਾਈਫ ਸਟਾਈਲ ਨਹੀਂ ਨਾ ਹਰ ਕੋਈ ਬਦਲਣਾ
ਹਾਂ ਬਸ ਹੋਰ ਕੀ ਕੁਛ ਮਹਿੰਗਾਈਆਂ ਤੇ ਅਸੀਂ ਕੁਛ ਤੇ ਵਧੀਆ ਕੁੱਛ ਅਸੀਂ ਆਪਣਾ ਮਤਲਬ ਕਿ ਰਹਿਣ ਸਹਿਣ ਇਹੋ ਜਿਹਾ ਕਰ ਲਿਆ ਤਾਂ ਕੁੱਛ ਅਸੀ
ਹਾਂਜੀ, ਹਾਂ ਇਹ ਤੇ ਹੈ ਵੇਖੋ ਵੇਖੀ ਅਸੀਂ ਇੱਕ ਦੂਜੇ ਦੀ ਰੀਸ ਨਾ ਵੀ ਕੰਮ ਕਰਨੇ ਆ ਨਾ ਹਾਂ ਰੀਸ ਚਲ ਏਵੀ। ਕੰਮ ਹੋ ਜਾਂਦੇ ਕਈ ਵਾਰੀ, ਨਾ ਚਾਹੁੰਦੇ ਹੋਏ ਵੀ ਹਾਂ। ਆਂ ਨਾ ਚਾਹੁੰਦੇ ਹੋਏ ਵੀ ਅਸੀਂ ਚੀਜ਼
ਹਾਂ ਪਹਿਲੇ ਟਾਈਮ ਲੇਡੀਜ਼ ਸੀ ਜੇੜੀਆਂ ਉਹ ਮਤਲਬ ਬੜਾ ਚੀਜ਼ ਸੋਚਦੀਆਂ ਸੀ, ਕਈ ਕੁਛ ਬੱਚਤ ਕਰਦੀਆਂ ਸੀ। ਹੁਣ ਦੀ ਲੇਡੀਜ਼ ਜਿੜੀਆਂ ਨੇ ਕੁ ਕੁੜੀਆਂ ਹੁਣ ਜਿਵੇਂ ਵਿਆਹੀਆਂ ਆ ਰਹੀਆਂ ਨਵੀਆਂ ਕਿੱਥੇ ਸੁਣਦੀਆਂ ਨੇ
ਨਾ- ਨਾ ਉਹ ਤੇ ਵੈਸੇ ਵੀ ਬਾਹਰ
ਸਾਡਾ ਵਿਆਹ ਹੋਇਆ ਅਸੀਂ ਹੁਣ ਤੇ ਐਸ਼ ਕਰਨੀ। ਨਹੀਂ, ਉਹੀ ਨਾ ਬਚਤ ਵਾਲਾ ਟਾਈਮ ਲੰਘ ਚੁੱਕਾ ਹੁਣ ਤੇ ਬਸ ਦਿਖਾਵਾ ਹੀ ਦਿਖਾਵਾ ਇਹ ਦਿਖਾਵੇ। ਚ ਭਾਵੇਂ ਅਸੀਂ ਆਪਣਾ ਜਿੰਨਾ ਮਰਜ਼ੀ ਪੈਸਾ ਰੋੜ ਦੇਈਏ।
ਆਪ ਨੁਕਸਾਨ ਵੀ ਆਪਣੀ ਸਿਹਤ ਨੂੰ ਹੈ। ਇਹ ਨੀ ਨਾ ਵੇਖਦੇ ਵੀ ਸਿਹਤ ਨੂੰ ਅਸੀਂ ਬਾਹਰ ਦਾ ਜਿੰਨਾ ਖਾਵਾਂਗੇ ਬਾਅਦ ਚ ਸਾਨੂੰ ਉਹਦਾ ਨੁਕਸਾਨ ਹੀ ਹੋਏਗਾ। ਹੁਣ ਤੇ ਅਸੀਂ ਮੌਜਾਂ ਕਰਦੇੇ ਭ ਚਲੋ ਜੀ ਕੋਈ ਗੱਲ ਨੀ ਕਰ ਲਿਆ।
ਸਹੀ ਗੱਲ ਸਾਡੇ ਆਪਣੇ ਘਰ ਵੀ ਏਦਾਂ ਹੀ ਹੈ ਮੇਰੇ ਬੇਟੇ ਨੇ ਬੜੀ ਖੁਸ਼ੀ- ਖੁਸ਼ੀ ਸਾਈਕਲ ਲਈ ਸੀ। ਆਪਣੇ ਬਰਡੇ ਤੇ, ਜਦੋਂ ਛੋਟਾ ਵੀ ਸੀ ਚਲੋ ਦੋ ਤਿੰਨ ਸਾਲ ਪਹਿਲੇ, ਤੇ ਬੜਾ ਸ਼ੌਂਕ ਸੀ ਮੈਨੂੰ ਸਾਈਕਲ ਲੈ ਕੇ ਦੋ ਮੈਂ ਉਹ ਦੂਸਰੀ ਸਾਈਕਲ ਲੈਣੀ ਬਾਈਕ ਵਾਲੇ ਟਾਇਰਾਂ ਵਾੱਕਰ ਮੋਟੀ ਸਾਈਕਲ ਕਲ ਮੋਟੇ ਟਾਇਰ ਹੋਣੇ ਚਾਹੀਦੇ ਨੇ, ਉਹਓ ਵਾਲੀ ਸਾਈਕਲ ਲੈਣੀ ਤੇ ਨਾਲ ਹੀ ਮਤਲਬ ਆਪਣੇ ਕੋਲੋਂ ਸਕੂਟੀ ਵੀ ਹੈਗੀ ਸੀ ਐਕਟੀਿਵਾ ਉਹ ਵੀ ਸਾਈਕ ਲ ਚਲਾਉਣੀ ਆਉਂਦੀ ਸੀ ਉਹ ਚਲਾਉਦੇ- ਚਲਾਉਂਦੇ ਸਕੂਟੀ ਵੀ ਚਲਾਉਣੀ ਆ ਗਈ। ਸਾਈਕਲ ਨੂੰ ਤੇ ਵੇਖਿਆ ਵੀ ਨੀ ਉਹ ਉਹ ਤੇ ਏਦਾਂ ਹੀ ਹਜੇ ਵੀ ਸਾਈਕਲ ਮਤਲਬ ਸਾਡੀ ਏਦਾਂ ਹੀ ਪਈ ਦੀ ਹੈ। ਇਕਦਮ ਨਿਊ।
ਆਹ ਇਹ ਸੀ। ਉਹੀ ਹੈਨਾ ਹਾਂ, ਨਾ ਮੈਂ ਕਿਹਾ ਨਾ ਦੇਖੋ ਦੇਖੀ ਵੀ ਬੱਚੇ ਬੜਾ ਕਰਦੇ ਆ ਬਈ ਉਹਰ ਕੋ ਹੈਗੀਈ ਹੈ ਮੇਰੇ ਵੀ ਹੋਣੀ ਚਾਹੀਦੀ ਹੈ ਇਹ ਚੀਜ਼ ਵੀ ਬੜੀ ਹੈ ਨਾ
ਹੋਰ ਉਹ ਅੱਠ -ਦਸ ਹਜ਼ਾਰ ਰੁਪਏ ਦੀ ਚੀਜ਼ ਉਹ ਅੱਜ ਮਤਲਬ ਕਿ ਲੋਇਿਆ ਹੀ, ਹੋ ਗਈ ਦੀ
ਵੈਸੇ ਤਾਂ ਚਲਾਣੀ ਚਾਹੀਦੀ ਆ ਉਹ ਥੋੜੀ ਥੋੜੀ ਚਲਾਉਣੀ ਚਾਹੀਦੀ ਹੈ ਵਿੱਚ
ਦੂਸਰੇ ਲੈ ਜਾਂਦੇ ਨੇ ਯੂਸ ਕਰਨ ਲਈ ਗਲੀ ਦੇ ਬੱਚੇ
ਹਾਂਜੀ
ਦੂਸਰੇ ਚਲਾਉਣ ਲਈ ਲੈ ਜਾਣਗੇ ਆਪਣੇ ਬੱਚਿਆਂ ਨੇ ਸਾਡੇ ਅਸੀਂ ਦੂਸਰਿਆਂ ਨੂੰ ਕੀ ਕਹਿਣਾ ਕਿ ਵੱਡਾ ਟੋਲ ਦੀ ਬੱਚਤ ਕਰੋ ਆਪਣੇ ਹੀ ਨੀ ਬੱਚੇ ਸਮਝਦੇ ਇਸ ਚੀਜ਼ ਨੂੰ ਅਸੀਂ ਸਗੋਂ ਕਿਸੇ ਵੇਲੇ ਇਹਦੇ ਪਾਪਾ ਜਿਵੇਂ ਲੈ ਕੇ ਗਏ ਦੇ ਹੁੰਦੇ ਨੇ ਆਪਣੀ ਐਕਟੀਿਵਾ ਬਾਈਕ ਤੇ ਕਾਂਗੇ ਆਪਣੇ ਬੱਚਿਆਂ ਨੂੰ ਵੀ ਚੱਲਦਾ ਸਾਈਕਲ ਆਪਣੀ ਭਾਈ ਇਹਦੀ ਤੁਸੀਂ ਇਹਦੇ ਤੇ ਚਲੇ ਜਾਓ ਆਪਣਾ ਕੰਮ ਤੇ ਕਰੋ ਨਹੀਂ ਸਾਡੇ ਕੋਲ ਨਹੀਂੀ ਜਾਇਆ ਜਾਣਾ ਹੁਣੇ ਆ ਜਾਣਗੇ ਪਾਪਾ ਆਪਾਂ ਲੈਕ
ਹਾਂਗੋਂਕਸ ਸਕਲ ਤੇਸ ਵੀ ਕੱਚ ਹੀ ਸਗੋ ਆਪਣੀ ਲੈਗਜ਼ ਲਈ ਹੋਰ ਵੀ ਸਟਰੈਂਥ ਲਈ ਐਕਸਰਸਾਈਜ਼ ਅੱਛੀ ਹੋ ਜਾਂਦੀ ਹੈ ਉਹ ਨਾ ਬ ਚੇ ਨ ਨਾ ਸਮੇ ਦੇੇ ਚੀਜ਼ ਨੂੰ ਵੀ ਇੱਥੇ ਪੈਸੇ ਲੱਗੇ ਨੇ ਜਾਂ ਕੁਝ ਹਾਂ ਹਾਂਜੀ ਆਾਂ ਨਹੀਂ ਨਾ ਹੁਣ ਬਾਣੀ ਇਹੋ ਜਿਹੇ ਹੈਗੇ ਆ ਨਾ ਸਾਡਾ ਇਨਵਾਇਰਮੈਂਟ ਕਹਿ ਲੋੋ ਜਾਂ ਬੱਚਿਆਂ ਦੇ ਇੰਟਰਸਟ ਉਹ ਬ ਸੋ ਚਾਲ ਹੀ ਨੀ ਸਕਦੇ ਉਹਦੇ ਬਿਨਾਂ ਇਹ ਚੀਜ਼ ਹੋ ਗਈ
ਹਾਂ ਹੁਣ ਸਕੂਲ ਦਾ ਵੀ ਇਹੀ ਸਿਸਟਮ ਸੀ ਸਕੂਲ ਵੀ ਜਿਵੇਂ ਇਹ ਦਾ ਪਹਿਲੇ ਚੇਂਜ ਕਰਨਾ ਸੀ ਵੀ ਚਲੋ ਥੋੜ੍ਹੀ ਦੂਰੀ ਤੇ ਆ ਸਕੂਲ ਸਕੂਲ ਬੱਸ ਆਏ ਆਉਂਦੀ ਹੈ ਸਾਡੇੇ ੱਥੇ ਆਪਣੀ ਕਲੋਨੀ ਦੇ ਮੋੜ ਤੇ ਆਉਂਦੀ ਹੈ ਬਸ ਵੀ ਅਸੀਂ ਕਿਹਾ ਕਿ ਚਲੋ ਸਾਡਾ ਬੱਚਾ ਉਹਦੇ ਤੇ ਬੈਠ ਕੇ ਚਲੇ ਜਾਏ ਕਰੇਗਾ ਨਾ ਜੀ ਬਸ ਤੇ ਤੇ ਮੈਂ ਜਾਣਾ ਨੀ ਹੈ ਮੈਨੂੰ ਤਾਂ ਬਾਈਕ ਲਿਆ ਦਿਉ ਫੇਿਰ ਮੈਂ ਉਸ ਸਕੂਲ ' ਐਡਮਿਸ਼ਨ ਲੈ ਸਕ
ਹਾਂ ਉਹ ਵੀ ਨਾ ਬੱਚੇ ਅੱਜ ਕੱਲ ਜਿੱਦਾਾਂ ਕਰਦੇ ਆ ਹਾਂ
ਮੇਰੇ ਕੋਲ ਆਪਣੀ ਚੀਜ਼ ਹੋਣੀ ਚਾਹੀਦੀ ਜਿਹਦੇ 'ਤੇ ਮੈਂ ਆ ਜਾ ਸਕਾਂ ਮੈਂ ਸਕੂਲ ਬੱਸ 'ਚ ਤਾਂ ਬਿਲਕੁਲ ਨਹੀਂ ਜਾਣਾ ਅਸੀਂ ਹੁਣ ਇੰਨੀ ਦੂਰ ਸਕ ਸਕੂਲ ਘੱਟੋ ਘੱਟ ਤਾਂ ਇੱਥੋਂ ਦੀ ਪੰਜਾਹ ਕਿਲੋਮੀਟਰ ਤੇ ਹੈਗਾ ਹੀ ਤੇ ਅਸੀਂ ਕਿਸ ਤਰ੍ਹਾਂ ਅੱਜ ਅੱਜ ਕੱਲ ਇੰਨੇ ਹੋਰ ਕੀ ਐਕਸੀਡੈਂਟ ਸੜਕ ਦੇ ਉੱਤੇ ਚਲੋ ਆਪਣਾ ਬੱਚਾ ਸਹੀ ਚਲਾ ਰਿਹਾ ਦੂਸਰਾ ਕੋਈ ਗਲਤ ਆ ਜਾਂਦਾ ਅਸੀਂ ਤਾਂ ਉਸ ਚਚ ਬਿਹਤਰ ਇਹੀ ਸਮਝਿਆ ਕਿ ਲੋਕਲ ਹੀ ਠੀਕ ਇਹਨੂੰ ਲੋਕਲ ਹੀ ਰੱਖੋ ਮੈਂ ਕਿਹਾ ਤੈਨੂੰ ਸਕੂਲ ਬੱਸ ' ਤੂੰ ਜਾਣਾ ਨਹੀਂ ਤੇ ਅਸੀਂ ਤੈਨੂੰ ਬਾਈਕ ਤੇ ਭੇਜਣਾ ਨੀ
ਹਾਂ ਚਲੋ ਹਾਂਜੀ ਹਾਂ ਚਲੋ ਠੀਕ ਹੈ ਵੀ ਸਾਡਾ ਕੰਮ ਤੇ ਅਵੇਅਰ ਕਰਨਾ ਅੱਗੋਂ ਬੱਚਿਆਂ ਦੀ ਮਰਜ਼ੀ ਹੈ